ਹੈਲੋ ਸਤਿ ਸ੍ਰੀ ਅਕਾਲ ਜੀ।
ਸਸ਼੍ਰੀ ਕਾਲ ਕਿਵੇਂ ਓ
ਵਧੀਆ ਤੁਸੀਂ ਸੁਣਾਓ ਕਿਵੇਂ ਓ
ਮੈਂ ਵੀ ਠੀਕ ਆਂ ਹੋਰ ਕੀ ਕਰਦੇ ਵੇ ਸੀ
ਮੈਂ ਤੇ ਬਸ ਹੁਣੇ ਹੀ ਰੋਟੀ ਖਾ ਕੇ ਫ੍ਰੀ ਹੋਏ ਸੀ ਹੋਰ ਅੱਛਾ ਕੀ ਵਿਚਾੜਿਆ ਤੁਸੀਂ ਅੱਜ
ਅਸੀਂ ਰਾਜਮਾ ਚਾਵਲ ਬਣਾਏ ਸੀ ਤੁਸੀਂ ਕੀ
ਅੱਛ ਅਸੀਂ ਤਾਂ ਦਾਲ ਬਣਾਈ ਸੀ ਅੱਜ ਮੂੰਗੀ ਧੋਤੀ
ਅੱਛਾ
ਹਾਂ ਨਾਲ ਨਾਲ ਪਿਆਜ ਕੱਟ ਲਿਆ ਸੀ ਔਰ ਥੋੜਾ ਖੀਰੇ ਖੂਰੇ ਕੱਟ ਲਏ ਸੀ
ਹਾਂਜੀ ਹੁਣ ਬਸ ਅਸੀਂ ਰੋਟੀ ਖਾ ਕੇ ਈ ਹਟੇ ਆਂ ਤੇ ਰੋਟੀ ਦੇ ਬਾਅਦ ਅਸੀਂ ਅੰਬ ਖਾਏ ਸੀ
ਅੱਛਾ ਹਮ ਅੰਬ ਤੇ ਅਸੀਂ ਵੀ ਲੈ ਕੇ ਆਂਦੇ ਹੋਏ ਆ ਪਰ ਹਜੇ ਕੱਟੇ ਨੀ
ਅੱਛਾ
ਹੋਰ ਸੁਣਾਓ ਸਭ ਵਧੀਆ ਹੋਰ ਤੁਸੀਂ ਤੁਸੀਂ ਕਿਤੇ ਘੁੰਮਨ ਨੀ ਗਏ ਛੁੱਟੀਆਂ ਚ
ਨਹੀਂ ਹਜੇ ਤੱਕ ਤੇ ਅਸੀਂ ਨਹੀਂ ਗਏ ਅਸੀਂ ਆਪਣੇ ਨਾਨੀ ਘਰ ਆਏ ਵੇ ਆਂ ਜਾਵਾਂਗੇ ਸ਼ਾਇਦ ਬਾਅਦ ਚ ਤੁਸੀਂ ਕਿਤੇ ਗਏ
ਹਾਂ ਅਸੀਂ ਤੇ ਨੈਨੀਤਾਲ ਗਏ ਸੀ ਤੇ ਤੇ ਨਾਲੇ ਅਸੀਂ ਪਿਛਲੇ ਸਾਲ ਹੇਮਕੁੰਟ ਸਾਹਿਬ ਵੀ ਗਏ ਸੀ ਔਰ ਇਸ ਬਾਰ ਵੀ ਸੋਚ ਰੇ ਆਂ ਕੀ
ਅੱਛਾ ਹਾਂਜੀ
ਤੇ ਨੈਨੀਤਾਲ ਤੁਸੀਂ ਦੇਖਿਆ ਹੋਇਆ
ਮੈਂ ਇੱਕ ਵਾਰੀ ਗਈ ਵੀ ਆਂ
ਤੁਹਾਨੂੰ ਕਿਵੇਂ ਦਾ ਲੱਗਿਆ ਉੱਥੇ
ਵਧੀਆ ਹੈਗਾ ਥੋੜ੍ਹਾ ਮੌਸਮ ਵੀ ਠੰਡਾ ਹੀ ਹੁੰਦਾ ਐ ਨਾ
ਅੱਛਾ ਅੱਛਾ ਹੋਰ ਉੱਥੇ ਦੇ ਖਨ ਨੂੰ ਕੀ ਕੀ ਐ ਤੁਹਾਨੂੰ ਤੁਸੀਂ ਉੱਧਰ ਗਏ ਸੀ ਉਧਰ ਲੇਕ ਚ
ਹਾਂਜੀ ਅਸੀਂ ਲੇਕ ਚ ਗਏ ਸੀ ਬੋਟਿੰਗ ਵੀ ਕੀਤੀ ਸੀ ਅਸੀਂ
ਅੱਛਾ ਅੱਛਾ ਹਾਂ ਬੋਟਿੰਗ ਤਾਂ ਅਸੀਂ ਵੀ ਕੀਤੀ ਸੀ ਔਰ ਮੋਲ ਰੋਡ ਤੇ ਤੇ ਬੜਾ ਮਜ਼ਾ ਆਂਦਾ ਐ
ਹਾਂ ਉੱਥੇ ਕਾਫ਼ੀ ਚੀਜ਼ਾਂ ਮਿਲਦੀਆਂ ਨੇ
ਹਾਂ ਸ਼ੋਪਿੰਗ ਚ ਤੇ ਬੜਾ ਈ ਮਜ਼ਾ ਆਂਦਾ ਉਥੇ ਟਾਈਮ ਕਦੋਂ ਨਿਕਲ ਜਾਂਦਾ ਪ ਤਾ ਈ ਨਹੀਂ ਲੱਗਦਾ ਉੱਥੇ ਤੇ ਉੱਥੇ ਤੇ ਤਿੱਬਤ ਮਾਰਕੀਟ ਵੀ ਬਹੁਤ ਸੋਹਣੀ ਬਣੀ ਹੋਈ ਐ
ਹਮ ਅਸੀਂ ਉੱਥੇ ਨਹੀਂ ਜਾ ਪਾਏ ਸੀ ਉਹ ਨਾ ਅਸੀਂ ਸਿਰਫ ਆਣ ਜਾਣ ਕੀਤਾ ਫੇ ਅਸੀਂ ਮੋਲ ਰੋਡ ਘੁੰਮੇ ਔਰ ਬੋਟਿੰਗ ਕੀਤੀ
ਅੱਛਾ ਨਹੀਂ ਅ ਤੁਸੀਂ ਹੁਣ ਅਗਲੀ ਵਾਰ ਜਾਓਗੇ ਨਾ ਕਦੀ ਤੇ ਤਿੱਬਤ ਮਾਰਕੀਟ ਘੁੰਮ ਕੇ ਆਣਾ ਬਹੁਤ ਸੋਹਣੀ ਬਣੀ ਵੀ ਐ
ਅੱਛਾ ਉੱਥੇ ਅਸੀਂ ਗੁਰਦੁਆਰੇ ਚ ਗਏ ਸੀ
ਅੱਛਾ ਅੱਛਾ ਤੇ ਤੁਸੀਂ ਸਟੇਅ ਫਿਰ ਕਿੱਥੇ ਗੁਰਦੁਆਰੇ ਕੀਤਾ ਸੀ ਯਾਂ ਹੋਟਲ ਚ
ਨਹੀਂ ਨਹੀਂ ਅਸੀਂ ਹੋਟੈਲ ਲ ਲਿਆ ਸੀ
ਅੱਛਾ
ਵਨ ਨਾਈਟ ਦਾ ਤੇ ਫਿਰ ਉੱਥੇ ਅਸੀਂ ਸਟੇਅ ਕੀਤਾ ਸੀ
ਅੱਛਾ ਅੱਛਾ ਅਸੀਂ ਵੀ ਇੱਕ ਵਾਰੀ ਪਹਿਲਾਂ ਗਏ ਸੀ ਨਾ ਤਾਂ ਅਸੀਂ ਗੁਰਦਵਾਰੇ ਰੁਕੇ ਸੀ। ਪਰ ਫੇਰ ਜਦੋਂ ਅਸੀਂ ਦੁਬਾਰਾ ਗਏ ਸੀ ਫੇਰ ਅਸੀਂ ਵੀ ਹੋਟਲ ਈ ਕੀਤਾ ਸੀ। ਕਿਉਂਕਿ ਥੋੜਾ ਗੁਰਦਵਾਰੇ ਦਾ ਤੇ ਵੈਸੇ ਵਧੀਆ ਨੇ ਲੇਕਿਨ ਥੋੜਾ ਜਿਆ ਬੱਚਿਆਂ ਦੇ ਨਾਲ ਸੋਣ ਦੀ ਦਿੱਕਤ ਦਿੱਕਤ ਹੁੰਦੀ ਏ ਏਸ ਕਰਕੇ ਹੋਟਲ 'ਚ ਠੀਕ ਰੈਂਦਾ। ਤੇ ਮਾਲ ਰੋਡ 'ਚ ਤੇ ਏਨਾ ਮਜ਼ਾ ਆਇਆ ਸੀ ਨਾ ਸਾਨੂੰ ਘੁੰਮਣ ਦਾ, ਕਿਉਂਕਿ ਓਥੇ ਨਾਲ ਨਾਲ ਸ਼ੋਪਿੰਗ ਕਰੋ। ਤੇ ਨਾਲ ਨਾਲ ਓਥੇ ਖਾਣ ਪੀਣ ਵਲੇ ਏਨੇ ਲੋਕ ਖੜੇ ਹੁੰਦੇ ਨਾ ਛੱਲੀਆਂ ਵਲੇ, ਕੋਈ ਓ ਵੇਚ
ਹਮ
ਸ਼ਕਰ ਕੰਦੀ, ਕੋਈ ਕੁਛ ਵੇਚਦਾ ਐ, ਕੋਈ ਕੁਛ ਵੇਚਦਾ ਐ। ਓ ਖਾਣ ਪੀਣ ਦਾ
ਹਾਂ
ਸਭ ਤੋਂ ਓਥੇ ਤੇ ਉਬਲੀ ਹੋਈ ਛੱਲਣੀ ਵੀ ਬੋਤ ਸਵਾਦ ਹੁੰਦੀ ਓਥੇ ਦੀ ਨਾ।
ਹਾਂਜੀ ਹੋਰ ਤੁਸੀਂ ਆਪਣੀ ਬੁਕਿੰਗਸ ਕਰਵਾਈ ਦੀਆਂ ਨੇ ਨੈਨੀਤਾਲ ਵਸਤੇ। ਏ ਵੀ ਤੇਰਾ ਸੀ।
ਨਈ ਹੁਣ ਤਾਂ ਅਸੀਂ ਹੋ ਆਏ ਆਂ।
ਅੱਛਾ।
ਹੁਣ ਅਸੀਂ ਹੋ ਆਏ ਆਂ, ਹੁਣ ਅਗਲੇ ਸਾਲ ਦੇਖਾਂਗੇ ਹੁਣ।
ਹੋਰ ਕਿਤੇ ਜਾਓਗੇ ਤੁਸੀਂ।
ਅ ਹਾਂ ਅਸੀਂ ਹੁਣ ਸੋਚਿਆ ਓਥੇ ਜਾਣ ਦਾ ਨਾ ਮੈਂ ਸੋਚ ਰੀ ਸੀ ਮੈਂ ਆਪਣੇ ਹਸ ਹਸਬੈਂਂਡ ਨੂੰ ਕੈ ਰੀ ਸੀ ਕੀ ਧਰਮਸ਼ਾਲਾ ਜਾਂ ਫਿਰ ਮਕਲੋੜਗੰਜ ਦੇਖਣਾ ਏ।
ਹੂੰ ਓ ਵੀ ਵਧੀਆ ਜਗ੍ਹਾ ਨੇ ਗਰਮੀਆਂ 'ਚ ਤੇ ਲੋਕ ਕਿਤੇ ਠੰਡੀ ਜਗ੍ਹਾ 'ਚ ਜਾਣਾ ਈ ਪ੍ਰੈਫਰ ਕਰਦੇ ਨੇ।
ਹਾਂਜੀ ਹਾਂਜੀ ਹੋਰ ਤੁਸੀਂ ਕਿੱਥੇ ਕਿਥੇ ਘੁੰਮੇ ਹੋਏ ਓ? ਕਿੱਥੇ ਕਿੱਥੇ ਦੇਖ
ਅਸੀਂ ਤੇ ਕਸ਼ਮੀਰ ਗਏ ਸੀ ਪਿਛਲੇ ਸਾਲ, ਔਰ ਓਥੇ ਵੀ ਵੈਸੇ ਤੇ ਅਸੀਂ ਨਾ ਪੈਲੇ ਕਸ਼ਮੀਰ ਜਾਣਾ ਸੀ। ਪਰ ਅਸੀਂ ਥੋੜਾ ਲੇਟ ਹੋ ਗਏ ਸੀ ਰਸਤੇ 'ਚ, ਤੇ ਫੇਰ ਅਸੀਂ ਪਤਨੀਟੋਪ ਸਟੇਅ ਕਰ ਲਿਆ।
ਅੱਛਾ ਅੱਛਾ ਪਤਨੀਟੋਪ
ਤੇ ਵੈਸੇ ਜ਼ਾਦਾ ਠੰਡ ਹੈਗੀ ਸੀ।
ਅੱਛਾ- ਮੌਸਮ ਵਧੀਆ ਹੁੰਦਾ ਪਤਨੀਟੋਪ ਦਾ।
ਹਾਂਜੀ ਮੌਸਮ ਪਤਨੀਟੋਪ ਦਾ ਤੇ ਜ਼ਾਦਾ ਈ ਵਧੀਆ ਹੁੰਦਾ ਐ। ਕਸ਼ਮੀਰ 'ਚ ਤਾਂ ਵੀ ਸਾਨੂੰ ਥੋੜ੍ਹੀ ਗਰਮੀ ਲੱਗੀ ਸੀ।
ਅੱਛਾ ਮਤਲਬ ਪਤਨੀਟੋਪ ਅਗਰ ਜਾਣਾ ਹੋਏ ਤੇ ਕੱਪੜੇ ਠੰਡੇ ਲੈ ਕੇ ਜਾਣੇ ਚਾਈਦੇ ਆ?
ਥੋੜੇ ਜੇ ਤੇ ਫੁਲ ਸਲੀਵਸ ਵਾਲੇ ਲੈ ਕੇ ਜਾਣੇ ਈ ਚਾਈਦੇ ਆ, ਕਿਉਂਕਿ ਰਾਤ ਦੇ ਟਾਈਮ ਓਥੇ ਵੀ ਫੇਰ ਕਾਫੀ ਥੋੜ੍ਹੀ ਠੰਡ ਲੱਗਦੀ ਐ।
ਅੱਛਾ ਜੀ।
ਐਵੇਂ ਅਗਰ ਕਟ ਸਲੀਵ ਜਾਂ ਸ਼ੋਟਸ ਵਗੈਰਾ ਪਾਏ ਹੋਏ ਨਾ। ਫੇਰ ਠੰਢ ਲੱਗਦੀ ਐ, ਥੋੜੇ ਜੇ ਫੁੱਲ ਸਲੀਵ ਚਾਈਦੇ ਹੁੰਦੇ ਆ।
ਅੱਛਾ-ਅੱਛਾ ਚਲੋ ਓਥੇ ਈ ਜਾਵਾਂਗੇ, ਤੇ ਫੇਰ ਯਾਦ ਰੱਖਾਂਗੇ ਕੀ ਬਈ ਨਾ ਸਪੈਸ਼ਲੀ ਆਪੇ ਤੇ ਚਲੋ ਅਸੀਂ ਦੇਖ ਲੈਂਣੇ ਆਂ ਆਪਣਾ, ਔਰ ਬੱਚਿਆਂ ਵਾਸ ਤੇ ਚਾਈਦਾ।
ਹੂੰ, ਜਾਂ ਫਿਰ ਸ਼ੋਲ ਵੀ ਕੈਰੀ ਕਰ ਸਕਦੇ ਓ।
ਅੱਛਾ-ਅੱਛਾ ਠੀਕ ਐ, ਹੋਰ ਤੁਸੀਂ ਫੇਰ ਪਤਨੀਟੋਪ ਤੋਂ ਅੱਗੇ ਫੇਰ ਕਸ਼ਮੀਰ ਸਿੱਧਾ ਪੈਲੇ ਕਿੱਥੇ ਸ਼੍ਰੀਨਗਰ ਗਏ ਸੀ, ਜਾਂ ਪੈਹਲਗਾਮ ਗਏ ਸੀ।
ਅਸੀਂ ਪੇਹਲੇ ਸ਼੍ਰੀਨਗਰ ਹੀ ਗਏ, ਤੇ ਉੱਥੇ ਅਸੀਂ ਵੈਸੇ ਤਾਂ ਸੋਚ ਸੋਚੇਆ ਸੀ, ਕਿ ਗੁਰਦੁਆਰੇ ਚ ਲਵਾਂਗੇ ਕਮਰਾ, ਪਰ ਗੁਰਦੁਆਰੇ ਚ ਮੇ ਲੇਆ ਈ ਨੀ ਸੀ, ਸਾਰੇ ਫੁੱਲ ਹੋਏ ਦੇ ਸੀ, ਕਿਉਂਕਿ ਗਰਮੀਆਂ ਹੈਗੀਆਂ ਸੀ ਤੇ ਬਾਕੀ ਵੀ ਲੋਕ ਆਏ ਦੇ ਸੀ। ਤੇ ਫੇਰ ਅਸੀਂ ਕਿ ਸਾਨੂੰ ਗੈਸਟ ਹਾਊਸ ਮਿਲੇਆ ਸੀ, ਤੇ ਫੇਰ ਅਸੀਂ ਉੱਥੇ ਈ ਸਟੇਅ ਕੀਤਾ।
ਅੱਛਾ, ਅੱਛਾ।
ਨਈ ਕਾਫੀ ਵਧੀਆ ਹੈਗਾ ਸੀ, ਉੱਥੇ ਸਾਰੀ ਫੈਸਲਟੀਸ ਏ ਟੂ ਜੇਡ ਹੈਗੀਆਂ ਸੀ।
ਅੱਛਾ, ਤੇ ਤੁਸੀਂ ਪੈਲਗਾਮ ਗਏ ਸੀ?
ਨਈ ਪੈਲਗਾਮ ਅਸੀਂ ਜਾ ਨਈ ਪਾਏ, ਅਸੀਂ ਪੰਜ ਦਿਨ ਦਾ ਈ ਕੀਤਾ ਸੀ। ਇੱਕ ਦੋ ਦਿਨ ਅਸੀਂ ਪਹਿਲੇ ਗਾਰਡਨਸ ਘੁੰਮ ਲਏ, ਫੇਰ ਇੱਕ ਦਿਨ ਅਸੀਂ ਪੂਰੀ ਉੱਥੇ ਵੀ ਜਿਵੇਂ ਨੈਨੀਤਾਲ ਚ ਮੋਲ ਰੋਡ ਟਿੱਬਟ ਮਾਰਕੀਟ ਹੁੰਦੀ ਏ ਨਾ ਉਵੇਂ ਕਸ਼ਮੀਰ ਚ ਵੀ ਐਵੇਂ ਪੂਰੀ ਮਾਰਕੀਟ ਹੈਗੀ ਸੀ, ਦਲ ਲੇਕ ਦੇ ਏਕਦਮ ਸਾਮਨੇ ਔਰ ਉੱਥੇ ਅਸੀਂ ਓ ਵੀ ਇੱਕ ਐਗਜੀਬਿਸ਼ਨ ਉੱਥੇ ਲੱਗੀ ਸੀਂ। ਉੱਥੇ ਵੀ ਗਏ ਸੀ, ਅਸੀਂ ਫੇਰ ਬਾਕੀ ਤੁਹਾਨੂੰ ਤੇ ਪਤਾ ਹੀ ਹੋਏਗਾ, ਉੱਥੇ ਦੀ ਸ਼ਿਕਾਰਾ ਰਾਈਡ ਕਿੰਨੀ ਓ ਹੈਗੀ ਏ ਫੇਮਸ
ਹਾਂਜੀ-ਹਾਂਜੀ, ਅਸੀਂ ਵੀ ਬੜੇ ਸਾਲ ਪਹਿਲੇ ਗਏ ਸੀ ਕਸ਼ਮੀਰ ਪਰ ਅਸੀਂ ਨਾ ਜੇਆਦਾ ਘੁੰਮੇ ਨੀ ਸੀ। ਬਸ ਅਸੀਂ ਦੋ ਦਿਨ ਚ ਵਾ, ਅਸੀਂ ਖਾਲੀ ਸ੍ਰੀਨਗਰ ਹੀ ਘੁੰਮੇ ਸੀ ਤੇ ਤਾਂ ਅਸੀਂ ਸ਼ਿਕਾਰਾ ਚ ਬੈਠੇ ਸੀ, ਤੇ ਹੁਨ ਮੇਰਾ ਮਨ ਏ ਕਿ ਅਸੀਂ ਦੁਬਾਰਾ ਜਾਈਏ, ਕਸ਼ਮੀਰ ਦਾ ਟੂਰ ਕਰੀਏ ਤੇ ਫੇਰ ਅਸੀਂ ਦੇਖ ਖਾ ਕੇ ਕੀ ਮੇਰਾ ਮਨ ਏ, ਸਾਰਾ ਕਹਿੰਦੇ ਨੇ ਪੈਲਗਾਮ-ਗੁਲਮਰਗ ਬਹੁਤ ਸੋਹਨਾ ਏ, ਤੇ ਓ ਸਾਰਾ ਘੁੰਮ ਕੇ ਆਨਾ।
ਹਾਂ, ਸ਼ਿਕਾਰਾ ਰਾਈਡ ਅਸੀਂ ਕੀਤੀ ਸੀ ਨਾ। ਤੇ ਪੈਲੇ-ਪੈਲੇ ਉੱਥੇ ਹਾਊਸ ਬੋਟਸ ਵੀ ਹੁੰਦੀਆਂ ਨੇ ਨਾ, ਓ ਵੀ ਅਸੀਂ ਸੋਚ ਰੇਅ ਸੀ, ਸਟੇਅ ਕਰਨ ਦਾ ਪਰ ਫਿਰ ਅਸੀਂ ਔਲਰੇਡੀ ਗੈਸਟ ਹਾਊਸ 'ਚ ਆਪਨੀ ਬੁਕਿੰਗਸ ਕਰਵਾਈ ਦੀਆ ਸੀਂ। ਗੈਸਟ ਹਾਊਸ ਅਸੀਂ ਆਪਨੀ ਬੁਕਿੰਗਸ ਕਰਵਾਈ ਦੀ ਸੀ, ਇਸ ਲਈ ਫੇਰ ਅਸੀਂ ਰੇਅ ਨਈ ਹਾਊਸ ਬੂਟ ਤੇ ਵਰਨਾ ਸ਼ਿਕਾਰਾ ਰਾਈਡ 'ਚ ਵੀ ਐਵੇਂ ਪੂਰਾ ਲੇਕ ਤੁਹਾਨੂੰ ਘੁੰਮਾਂਦੇ ਏ, ਔਰ ਪਿੱਛੇ ਜੇ ਸਾਈਡ ਜਾ ਕੇ ਨਾ ਥੋੜ੍ਹਾ ਜੇਆ ਐਵੇਂ, ਕਿਉਂਕਿ ਥੋੜਾ ਅਸੀਂ ਸ਼ਾਮ ਨੂੰ ਗਏ ਸੀ, ਤੇ ਐਵੇਂ ਰਾਤ ਹੋ ਗਈ ਸੀ, ਇਸ ਲਈ ਫੇਰ ਅਸੀਂ ਰਹਿਨ ਦਿੱਤਾ, ਕਿਉਂਕਿ ਉੱਥੇ ਥੋੜਾ ਓ ਗੰਦਾ ਪਾਨੀ ਸੀ ਨਾ, ਤਾਂ ਫੇਰ ਹਾਂਜੀ। ਔਰ ਉੱਪਰੋਂ ਦੀ ਵੀ ਐਵੇਂ ਪੇੜ ਨਾ ਇਵੇ ਕਵਰ ਹੋਏ ਦੇ ਸੀ, ਤੇ ਸ਼ੇਡ ਹੈਗੀ ਸੀ ਪੂਰੀ ਐਵੇਂ-ਐਵੇ ਸਨਲਾਈਟ ਵੀ ਨੀ ਆਂਦੀ--ਆਂਦੀ।
ਹੂੰ
ਕੋਈ ਰੋਸ਼ਨੀ ਇਸ ਵੀ ਤਰਫ ਵੀ ਰੈਨ ਦਿਤੀ।
ਅੱਛਾ, ਓ ਫੇਰ ਡਰ ਵੀ ਲੱਗਦਾ ਨਾ, ਕਿ ਕੋਈ ਜਾਨਵਰ ਜਾਂ ਸਪ ਸੁਪ ਨਾ ਆ ਜੇ ਹਨਾ।
ਹਾਂ, ਬਾਕੀ ਫੇਰ ਥੋੜੇ ਅ ਏਕ ਦਿਨ ਅਸੀਂ ਉੱਥੇ ਗਏ ਸੀ ਦੂਰ-
ਤੁਹਾਡੀ ਆਵਾਜ਼ ਨੀ ਆ ਰਹੀ ਮੈਨੂੰ ਧੀ
ਹੈਲੋ, ਹੁਨ ਆ ਰਹੀ ਏ। ਇੱਕ ਦਿਨ ਫੇਰ ਅਸੀਂ ਦੂਥ ਪੱਥਰੀ ਵੀ ਗਏ ਸੀ।
ਅੱਛਾ, ਦੁਥ ਪੱਤਰੀ ਚ ਕੀ- ਕੀ ਹੈਗਾ ਵੇਖਨ ਨੂੰ।
ਉੱਥੇ ਨਾ ਵਾਟਰਫੋਲ ਟਾਈਪ ਹੁੰਦੀ ਏ, ਰਿਵਰ ਔਰ ਓ ਕਾਫੀ ਤੇਜ਼ ਹੋ ਜਾਂਦੀ ਏ ਕਈ ਵਾਰੀ, 'ਤੇ ਹਲਕੀ ਹੁੰਦੀ ਏ, ਕਈ ਵਾਰੀ ਕੁੱਝ ਜਾ ਸਹੀ ਇੱਕ ਦਮ ਫਲੋਅ 'ਚ ਆ ਜਾਂਦੀ ਏ ਨਾ, ਔਰ ਉੱਥੇ ਨਾ ਜਾਦਾ ਬ੍ਰਿੱਜ ਅੱਛਾ ਨੀ ਬਨਿਆ ਦਾ ਉੱਥੇ ਬ੍ਰਿੱਜ ਹੈਗਾ ਈ ਨੀ ਐ, ਐਵੇਂ ਮਤਲਬ। ਲੱਕੜੀ ਦਾ ਫੱਟਾ ਉਨਾਂ ਨੇ ਰੱਖਿਆ ਦੈ। 'ਤੇ ਕਾਫੀ ਮੁਸ਼ਕਿਲ ਹੋਈ ਸੀ ਉੱਥੇ ਨਾ, ਆਨ- ਜਾਨ ਕਰਨ 'ਚ ਫਿਰ ਡਰ ਵੀ ਲੱਗਦਾ।
ਹਾਂ, ਬਿਲਕੁਲ, ਅਗਰ ਉਹ ਫੱਟਾ ਟੁੱਟ ਜਾਏ, 'ਤੇ ਇੰਨੀ ਤੇਜ਼ ਗੰਗਾ 'ਚ ਫਿਰ ਫੇਰ ਉਹ ਡੁਬ ਜਾਏਂਗੇ।
ਹਾਂ, ਡਰ ਲੱਗਦੈ। 'ਤੇ ਐਵੇਂ ਫਿਰ ਅਸੀਂ ਉੱਥੇ ਅੱਗੇ ਜਾ ਕੇ, ਐਵੇਂ ਇੱਕ ਹਿਲ ਜੀ ਆਈ ਸੀ। ਓੱਥੇ ਅਸੀਂ ਮੈਗੀ ਵੀ ਖਾਈ, ਔਰ ਥੋੜਾ ਖਾਨ-ਪੀਨ ਕੀਤਾ।
ਅੱਛਾ, ਕਾਫੀ ਮਤਲਬ, ਮਜ਼ੇਦਾਰ ਜਗ੍ਹਾ ਹੈ ਯੇ ਤੋ।
ਹਾਂ, ਔਰ ਉੱਥੇ ਜਾਨ ਦੇ ਟਾਈਮ ਨਾ ਬਾਰਿਸ਼ ਹੋ ਗਈ ਸੀ।
ਅੱਛਾ, 'ਤੇ ਓਥੇ ਤੁਸੀਂ ਫਿਰ ਸਟੇਅ ਕਰਨ ਦਾ ਵੀ ਓਧਰ ਈ, ਯਾ ਵਾਪਿਸ ਆਨਾ?
ਨਈ- ਨਈ, ਅਸੀਂ ਵਾਪਿਸ ਆ ਗਏ ਸੀ। ਅਸੀਂ ਅਪਨੀ ਖੁਦ ਦੀ ਗਾੜੀ ਲੈ ਕੇ ਗਏ ਸੀ।
ਅੱਛਾ।
ਤੇ, ਐਵੇ, ਬਾਕੀ ਫਿਰ ਆਨ ਦੇ ਟੈਮ ਬਾਰਿਸ਼ ਹੋ ਗਈ। ਸੀ, ਫੇਰ ਐਵੇਂ ਰੁਕ ਗਈ ਥੋੜੀ ਨਾ, ਕਾਫੀ ਦੂਰ ਵੈਸੇ ਜਗ੍ਹਾ ਹੈਗੀਆਂ ਨੇ ਕਸ਼ ਕਸ਼ਮੀਰ 'ਚ ਵੀ ਐਵੇਂ, ਕਿਉਂਕਿ ਆਨ- ਜਾਨ 'ਚ ਕਾਫੀ ਥਕਾਵਟ ਹੋ ਜਾਂਦੀ ਐ,
ਹੂੰ, ਠੀਕ ਐ। 'ਤੇ ਤੁਸੀਂ- ਤੁਸੀਂ ਤੁਸੀ ਗੁਲਮਰਗ ਗਏ ਸੀ, ਗੁਲਮਰਗ?
ਨਈ, ਗੁਲਮਰਗ ਦਾ ਅਸੀਂ ਸੋਚਿਆ ਸੀ, ਪਰ ਫਿਰ ਅਸੀਂ ਜਾ ਨੀ ਪਾਏ ਉੱਥੇ। ਕਿਉਂਕਿ ਜਾਦਾ ਈ ਥਕਾਵਟ ਹੋ ਗਈ ਸੀ, ਫਿਰ ਰੋਜ਼ ਆਓ, ਅਪਨੀ ਗਾੜੀ 'ਚ ਜਾਓ। ਔਰ ਕਸ਼ਮੀਰ 'ਚ ਤੇ ਬਲਕਿ, ਗਰਮੀ ਵੀ ਹੈਗੀ ਸੀ।
ਹੂੰ।
ਅ ਅਸੀਂ ਜੋ ਗੈਸਟ ਹਾਊਸ ਲਿਤਾ ਸੀ ਨਾ? ਹੋਟੈਲ 'ਚ ਅਸੀਂ ਫੈਨਸ ਚਲਾ ਕੇ ਬੈਠੇ ਹੋਏ ਸੀ।
ਅੱਛਾ।
ਹੂੰ।
ਠੀਕ ਹੋ ਭਾਈ?
ਇਸ ਲੀਏ ਫੇਰ ਗਰਮੀ ਵੀ ਸੀ, ਔ ਫੇਰ ਕਾਫੀ ਦਿਨ ਹੋ ਗਏ ਸੀ, ਇੰਨੇ ਦਿਨ 'ਚ ਫਿਰ ਥੱਕ ਜਾਂਦੈ ਨਾ ਬੰਦਾ।
ਹਾਂਜੀ-ਹਾਂਜੀ, ਉਹ ਤਾਂ ਹੈ ਈ ਐ। ਕਿਉਂਕਿ ਕਿਤੇ ਵੀ ਜਾਓ, ਤੇ ਫੇਰ ਮਤਲਬ ਅਹ, ਚਾਰ-ਪੰਜ ਚਾਰ-ਪੰਜ ਦਿਨ ਬਾਦ ਫਿਰ ਆਪੇ ਮਨ ਹੁੰਦੈ ਕਿ, ਮਨ ਹੁੰਦੈ ਕਿ
ਹਾਂਜੀ।
'ਤੇ ਅਸੀਂ ਤਾਂ ਆਪੇ, ਓੱਥੇ ਨਾ ਹਾਂ, ਤਾਂ ਇੱਕ ਸਾਲ ਪੈਲੇ ਉੱਧਰ ਗਏ ਸੀ, ਥਾਈਲੈਂਡ ਗਏ ਸੀ ਅਸੀ।
ਅੱਛਾ।
'ਤੇ ਓੱਥੇ ਵੀ, ਮਤਲਬ ਪਰ ਮੇਰਾ ਤੇ ਪੰਜ ਦਿਨ ਹੀ ਮਨ ਕਾਹਲਾ ਪੈ ਗਿਆ ਸੀ ਕਿ ਬਸ ਹੁਨ, ਵਾਪਸ
ਹੂੰ।
ਕਿਉਂਕਿ, ਕਿਉਂਕਿ ਤੁਸੀਂ ਕਿੰਨਾ ਈ ਘੁੰਮ ਲੋਗੇ? ਘੁੰਮ- ਘੁੰਮ ਕੇ ਵੀ, ਮਤਲਬ ਘੁੰਮਨ ਦਾ ਦਿਲ ਤੇ ਕਰਦਾ ਜਦੋਂ ਘਰ ਹੁੰਨੇ ਆ, 'ਤੇ ਸਾਡਾ ਮਨ
ਫੇਰ ਥਕਾਵਟ ਹੋ ਜਾਂਦੀ ਏ ਨਾ ਕਾਫੀ ਦਿਨ ਘੁੰਮਨ 'ਚ।
ਲਗਾਤਾਰ ਵੀ ਅਸੀਂ ਜਦੋਂ ਰੋਜ਼ ਤਿਆਰ ਹੋ ਕੇ ਨਿਕਲਣਾ। ਫ ਨਾਓਨ ਏ ਨਾ ਓਹ ਵਾਲਾ ਵੀ ਬੋਰਿੰਗ ਹੋ ਜਾਂਦਾ।
ਹਾਂ।
ਫੇਰ ਉਸ ਟਾਈਮ ਬੰਦੇ ਨੂੰ ਆਉਂਦਾ ਕਿ ਬਸ ਹੁਣ ਤਾਂ ਅਸੀਂ ਆਪਣੇ ਘਰ ਹੀ ਠੀਕ ਹਾਂ। ਕਿਉਂਕਿ ਦੇਖੋ ਪਹਿਲਾਂ ਘਰੋਂ ਰਿਲੈਕਸ ਹੋਣ ਫੇਰ ਬਾਹਰ ਘੁੰਮਣ ਜਾਂਦਾ ਹੈ ਫੇਰ ਬਾਹਰੋਂ ਰਿਲੈਕਟ ਹੋ ਕੇ ਘਰ ਆਉਂਦਾ ਹੈ ਰਿਲੈਕਸ ਕਰਕੇ।
ਪ
ਹੋਰ ਸੁਣਾਓ ਵਧੀਆ?
ਹਾਂਜੀ ਮੈਂ ਠੀਕ ਹਾਂ।
ਅੱਛਾ -ਅੱਛਾ ਚਲੋ ਸਤਿ ਸ੍ਰੀ ਅਕਾਲ! ਤੁਹਾਡੇ ਨਾਲ ਬਹੁਤ ਵਧੀਆ ਲੱਗੀ ਗਿਆ ਮੈਨੂੰ ਗੱਲ ਕਰਕੇ, ਓਕੇ ਜੀ, ਸਤਿ ਸ੍ਰੀ ਅਕਾਲ।
ਬਾਏ।